ਹੈਲੋ।
ਹੈਲੋ, ਸਸ਼੍ਰੀ ਕਾਲ ਜੀ।
ਸਸ੍ਰੀ ਕਾਲ ਜੀ। ਹੋਰ, ਠੀਕ-ਠਾਕ ਜੀ।
ਹੋਰ ਕੀ ਬਨਾ ਰਏ ਸੀ?
ਹਾਏ ਰੇ!
ਕੀ ਬਨਾ ਰਏ ਸੀ?
ਕੁਸ ਨਈ ਜੀ ਬ੍ਰੀ ਥੀ।
ਅੱਛਾ।
ਬਸ ਕੰਮ ਧੰਦਾ ਨਿਬੇੜ ਕੇ ਹਟੇ ਸੀ।
ਹਾਂਜੀ, ਆਹੀ ਨਈ ਸੀ। ਸਵੇਰ ਦੇ ਤਾਂ ਕੰਮ ਨਿਬੜਦੇ ਈ, ਕਦੇ ਕੋਈ ਕੰਮ, ਕਦੇ ਕੋਈ।
ਹਾਂਜੀ ਹਾਂ, ਏ ਤਾਂ ਹੈ।
ਹਾਂਜੀ, ਚਲੀ ਜਾਂਦਾ।
ਕਿਉਂ ਐਂ ਹੁੰਦਾ ਜੀ? ਫੇਰ ਵੀ ਸ਼ਾਮ ਨੂੰ ਥੋੜਾ ਜੇਆ ਲੇਟ ਨਿਕਲਦੇ ਆ ਬਾਹਰੇ।
ਹਾਂਜੀ।
ਵੀ ਚੱਲ ਹੁਨ ਸਾਰੇ ਨਿਬੇੜ ਕੇ ਈ
ਆਏ, ਹੁਨ ਤਰਫ ਗਰਮੀ ਵੀ ਬਹੁਤ ਹੈ ਈ ਨਾ, ਮੌਸਮ ਖ਼ਰਾਬ ਹੋ ਰੇਆ ਇਕ।
ਹਾਂਜੀ, ਹਾਂ, ਹੁਨ ਤਾਂ ਤਿੰਨ-ਚਾਰ ਦਿਨਾਂ ਦੀ ਜੀ, ਬੋਤ ਭਾਰੀ ਐ।
ਹਾਂਜੀ, ਹੁਨ ਤਾਂ ਸਾ ਅੰਦਰ ਈ ਰਹਿਣ 'ਚ ਫਾਇਦਾ, ਗਰਮੀ ਬੋਤ ਐ ਬਈ। ਬੱਚਿਆਂ ਨੂੰ ਵੀ ਤੇ ਵੱਡਿਆਂ ਨੂੰ 'ਤੇ, ਬਜ਼ੁਰਗਾਂ ਲਈ ਤਾਂ ਬਹੁਤ ਜਾਦਾ ਗਰਮੀ ਹੁੰਦੀ ਏ।
ਹਾਂਜੀ, ਹਾਂ।
ਆਹਾ, ਹੂੰ।
ਏਅ ਤਾਂ ਹੈ ਈ। ਹੋਰ ਜੀ, ਆਪਾਂ ਕੀ ਬਨਾ ਰੇ ਤੇ?
ਮੈਂ ਵੀ ਫ੍ਰਰੀ ਹੋਈ ਆ ਹੁਨੇ, ਕੰਮ ਨਿਬੇੜ ਕੇ।
ਅੱਛਾ ਜੀ
ਹਾਂਜੀ
ਚਲੋ ਵਧੀਆ ਗੱਲ ਏ ਇਹ
ਹਾਂਜੀ ਖਾ ਲਿਆ ਪਕਾ ਲਿਆ ਇਹ ਹੀ ਨੀ ਵੜਦੇ ਗਰਮੀ ਇਕੱਲੇ ਕੱਲਿਆਂ ਤੋਂ ਤਾਂ ਜੀ ਬਹੁਤ ਮੁਸ਼ਕਿਲ ਹੈ ਕੰਮ ਜੀ
ਜੀ ਹਾਂ ਇਹ ਤਾਂ ਹੈ ਈ ਫੇਰ
ਜਦੋਂ ਇੱਕ ਦਿਨ ਜੇ ਆਪਾਂ ਬਾਜ਼ਾਰ ਚਲੇ ਜਾਈਏ ਫੇਰ ਵੀ ਬਹੁਤ ਕੰਮ ਹੋ ਜਾਂਦਾ ਜੀ ਉੱਪਰ
ਹਾਂਜੀ ਹਾਂ ਫਿਰ ਆਪਾਂ ਉਹ ਬੱਸ ਮੋਟੇ ਮੋਟੇ ਕਰਕੇ ਚਲੇ ਜਾਂਨੇ ਆ ਨਾ ਉਹ ਫੇਰ ਜਿਹੜਾ ਬਾਕੀ ਆਪਣਾ ਕੰਮ ਹੁੰਦਾ ਘਰ ਦਾ ਉਹ ਰਹਿ ਜਾਂਦਾ ਨਾ
ਰਹਿ ਜਾਂਦਾ ਬਹੁਤ ਖਲਾਰਾ ਪੈ ਜਾਣਾ ਇੱਕ ਦਿਨ ਬਾਹਰ ਚਲੇ ਜਾਈਏ
ਹਾਂਜੀ ਹਾਂ
ਹ ਮੈਂ ਕੱਲ ਬਾਹਰ ਚਲੀ ਗਈ ਬਸ ਇਸ ਕਰਕੇ ਬਹੁਤ ਜ਼ਿਆਦਾ ਕੰਮ ਹੋ ਰਹੇ ਸੀ ਛੋਟੇ ਛੋਟੇ
ਅੱਛਾ
ਆਉਂਦੇਆ ਨੂੰ ਖਲਾਰਾ ਪਾ ਨਿਆਣੇ ਖਲਾਰਾ ਪਾ ਦਿੰਦੇ ਨੇ
ਹਾਂਜੀ ਹਾਂ ਹੁਣ ਤਾਂ ਨਬੇੜ ਤਾ
ਹਾਂਜੀ
ਚਲੋ ਵਧੀਆ ਗੱਲ ਆ ਜੀ
ਏਂ ਫੇਰ ਫਟਾਫਟ ਨਿਬੇੜਨਾ ਪੈਂਦਾ ਫੇਰ ਮੈਂ ਗੁਰਦੁਆਰਾ ਸਾਹਿਬ ਤਾਂ ਵੀ ਜਾਨੀ ਆ ਨਾ ਇਹ ਹਾਂਜੀ ਮੈਂ ਫਿਰ ਸਵੇਰੇ ਗੁਰਦੁਆਰਾ ਸਾਹਿਬ ਚਲੀ ਜਾਂਨੀ ਆ ਉੱਥੋਂ ਆਨਿਸ ਸਾਡੇ ਕਿ ਛੇ ਹੋ ਜਾਂਦੇ ਨੇ ਜੀ ਮੈਨੂੰ ਆਂਦੇ ਨੂੰ ਵਾਪਸ ਨੂੰ
ਅੱਛਾ ਜੀ
ਫੇਰ ਆ ਕੇ ਕੰਮ ਵਗੈਰਾ ਲੱਗਦਾ ਪੁ ਕੁਛ ਤਾਂ ਸਵੇਰੇ ਸਾਢੇ ਛੇ ਵਜੇ ਧੁੱਪ ਨਿਕਲ ਆਉਦੀ ਹੈ ਜੀ
ਹਾਂਜੀ ਹਾਂ ਹੁਣ ਤਾਂ ਸਾਜਰੀ ਹੀ ਨਿਕਲ ਆਉਂਦੀ ਹੈ
ਹਾਂਜੀ ਫੇਰ ਆਉਂਦੇ ਕਰਦੇ ਨੂੰ ਸੂਰਜ ਨਿਕਲ ਜਾਂਦਾ ਚਲੋ ਫੇਰ ਹੌਲੀ ਹੌਲੀ
ਫੇਰ ਤਾਂ ਬੱਸ ਐ ਲੱਗਦਾ ਜੀ ਵੀ ਚਲੋ ਦੁਪਹਿਰਾ ਆ ਗਿਆ
ਹਾਂਜੀ ਹਾਂਜੀ ਮੈਨੂੰ ਵੀ ਨਾ ਕੁੱਛ ਥੋੜੀ ਜਿਹੀ ਧੁੱਪ ਤੋਂ ਵੀ ਅਲਰਜੀ ਹੈ ਮੈਂ ਨਾ ਬਾਹਰ ਧੁੱਪੇ ਨਿਕਲ ਨੀ ਸਕਦੀ ਬਹੁਤ ਘੱਟ ਘੱਟ ਹੁੰਦਾ ਮੈਨੂੰ ਐ ਹੁੰਦਾ ਵੀ ਅੰਦਰ ਕਰਲੋ ਕੰਮ ਜੋ ਕਰਨਾ ਪਰ ਫਿਰ ਕਰਨੇ ਤੇ ਪੈਂਦੇ ਹੀ ਨੇ ਧੁੱਪ ਵਾਲੇ ਵੀ ਹੁਣ
ਕਿਉਂ ਜੇ ਆਪਾਂ ਧੁੱਪ ਝੱਲੀ ਨਹੀਂ ਹੈਗੀ ਜੀ ਆਪਾਂ ਨੂੰ ਆਦਤ ਬਣ ਜਾਦੇ ਕਿਉਂ ਆਪਾਂ ਅੰਦਰ ਰਹਿੰਦੇ ਹਾਂ ਸਾਰਾ ਦਿਨ
ਹਾਂ ਨਾ ਮੈਨੂੰ ਥੋੜ੍ਹੇ ਸਿਰ ਦੀ ਪ੍ਰੋਬਲਮ ਹੋ ਜਾਂਦੀ ਹੈ ਜੇ ਮੇਰਾ ਸਿਰ ਦਰਦ ਕਰਨ ਲੱਗ ਜਾਂ ਜਿਵੇਂ ਧੁੱਪ ਦੀ ਕਿਰਨਾਂ ਪੈਂਦੀਆਂ ਨੇ ਸੂਰਜ ਦੀਆਂ
ਹਾਂਜੀ ਹਾਂ
ਉਵੇਂ ਉਵੇਂ ਮੇਰਾ ਸਿਰ ਘੁੰਮਣ ਲੱਗ ਜਾਂਦਾ ਏ ਜੀ
ਅੱਛਾ ਜੀ ਅੱਛਾ
ਹਾਂ ਫਿਰ ਮੈਨੂੰ ਇਹ ਹੁੰਦਾ ਫਟਾਫਟ ਨਵੇੜੀਏ ਪਹਿਲਾ ਜਿਹੇ ਧੁੱਪ ਵਾਲੇ
ਹਾਂਜੀ ਹਾਂ ਇਹ ਤਾਂ ਹੈ
ਵੀ ਚਲੋ ਫਟਾਫਟ ਅੰਦਰ ਚੱਲੀਏ
ਹਾਂਜੀ ਹਾਂ
ਹੁਣ ਜੇ ਆਪਾਂ ਕੋਈ ਮੈਡੀਸਨ ਲੈਂਦੇ ਹਾਂ ਉਹਨਾਂ ਦਾ ਵੀ ਕੋਈ ਫਾਇਦਾ ਨਹੀਂ ਹੁੰਦਾ ਉਹ ਵੀ ਇੱਕ ਰੋਗ ਤੋਂ ਦੁੱਗਣਾ ਹੀ ਵਧਾਉਂਦੀਆਂ ਨੇ
ਉਹ ਤਾਂ ਫਿਰ ਨੁਕਸਾਨ ਹੀ ਕਰਦੀਆਂ ਨੇ ਜੀ।
ਹਾਂਜੀ ਤਾਂ ਐਂ ਹੁੰਦਾ ਵੀ ਪਰਹੇਜ਼ ਹੀ ਰੱਖ ਲੋਓ, ਉਸ ਤੋਂ ਚੰਗਾ ਵੀ ਕੁਛ ਨੀ
ਹਾਂਜੀ ਹਾਂ ਇਹ ਤਾਂ ਹੈ
ਤਾਂ ਇਸ ਕਰਕੇ ਫਟਾਫਟ ਕੰਮ ਨ ਲਮੇਟ ਨੇ ਪੈਂਦੇ ਨੇ, ਏ ਤਾਂ ਹੈ
ਹੋਰ ਜੀ
ਹੋਰ ਠੀਕ ਠਾਕ‌ ਏ
ਅੱਛਾ
ਹੋਰ ਤੁਸੀਂ ਕੀ ਬਣਾਉਨੇ ਹੁੰਨੇ ਹੋ ਇਨਦੇ ਚ
ਦਿਨ ਚ ਕੁਛ‌ ਨਹੀਂ ਜੀ ਬਸ, ਖਾਣਾ ਖੁਣਾ ਈ ਬਣਾਉਣੇ ਆਂ
ਹਾਂਜੀ ਹੁਣ ਸਵੇਰ ਦਾ ਖਤਮ ਹੁੰਦਾ ਦੁਪਹਿਰ ਦਾ ਚੱਲ ਪਾਉਂਦਾ
ਹਾਂਜੀ ਹਾਂ, ਹੁਣ ਬਸ ਦੋ ਤਿੰਨ ਘੰਟੇ ਰੈਸਟ ਕਰ ਲਾਂਗੇ
ਹਾਂਜੀੇ ਨੀਂਦ
ਹਾਂ ਦਾ ਸਬਜ਼ੀ ਵਗੈਰਾ ਕੱਟ ਲਈ ਗੰਢਾ ਵਗੈਰਾ ਕੱਟ ਲਿਆ
ਹਾਂ
ਹਾਂ ਸ਼ਾਮ ਨੂੰ ਵੀ ਹੁਣ ਸੁਦੇਹੇ ਹਨੇਰਾ ਹੋ ਜਾਂਦਾ ਜੀ
ਹਾਂ ਪਤਾ ਸੂਰਜ ਪੰਜ ਵਜੇ ਛੇ ਵਜੇ ਤੱਕ ਤਾਂ ਐਵੇਂ ਹੀ ਰਹਿੰਦਾ
ਹਾਂਜੀ ਫਿਰ ਇੱਕੋ ਲੱਗ ਤੇ ਹਨੇਰਾ ਹੋ‌ ਜਾਂਦਾਏ ਹੋ ਜਾਂਦਾ ਵੀ ਅੱਠ ਵੱਜ ਗਏ ਨੌ ਵੱਜ ਗਏ, ਫੇਰ ਐਂ ਹੋ ਜਾਂਦਾ ਵੀ ਫਟਾਫਟ ਕਰੀਏ ਵੀ ਲੇਟ ਹੋ ਗਏ
ਹਾਂਜੀ
ਕਿਉਂ ਆਪਣੇ ਧੁੱਪ ਰਹਿੰਦੀ ਹੈ ਜੀ, ਸਾਰੇ ਘਰ ਵਿੱਚ
ਹਾਂਜੀ
ਹਾਂ, ਤਾਂ ਕਰਕੇ ਜੇ ਅਸੀਂ ਸ਼ਾਮ ਨੂੰ ਸਵੇਰੇ ਵੀ ਲੇਟ ਨਿਕਲਦੇ ਆਂ, ਹਾਂ
ਹਾਂਜੀ ਹਾਂਜੀ
ਫਿਰ ਐ ਹੋ ਜਾਂਦਾ ਵੀ ਹੁਣ ਇੰਨੇ ਵੱਜ ਗਏ ਮਿੰਟ ਚ ਇੰਨੇ ਵੱਜ ਗਏ
ਹਾਂ ਇੰਨੀ ਧੁੱਪ ਚ ਕੁੱਛ ਬਣਦਾ ਵੀ ਨੀ ਇਹ ਸਵੇਰੇ, ਜ਼ਿਆਦਾ ਧੁੱਪ ਹੁੰਣੀ, ਸ਼ਾਮ ਨੂੰ ਵੀ ਇਹ ਹੁੰਦਾ ਵੀ ਚਲੋ, ਲੇਟ ਕੰਮ ਕਰ ਲਾਂਗੇ
ਹਾਂਜੀ ਹਾਂ ਇਹ ਤਾਂ ਹੈ, ਫਿਰ ਧੁੱਪੇ ਬਣਦੇ ਨੀ ਨਾ ਜੀ
ਹਾਂ ਬਸ ਇਸ ਕਰਕੇ ਆ ਹੁੰਦਾ ਵੀ ਚਲੋ
ਨ ਹੈਗੀ ਜੀ ਆਪਾਂ ਨੂੰ, ਹੁਣ ਸਾਰਾ ਦਿਨ ਆਪਾਂ ਏਸੀਆਂ ਚ ਰਹਿੰਨੇ ਆਂ
ਹਾਂ ਸੋਹਲ ਹੋਏ ਹੋਏ ਹ ਆਪਾਂ ਸਾਰਾ ਦਿਨ ਹੈਨਾ
ਤੇ ਹੁਣ ਜਦ ਆਪਾਂ ਬਾਹਰ ਨਿਕਲਦੇ ਹਾਂ, ਪਿੰਡਾਂ ਮਚਦਾ ਜੀ
ਹਾਂਜੀ
ਜਿਹੜੇ ਜੀਰੀਆਂ ਵਗੈਰਾ ਲਵਾਉਂਦੇ ਆ, ਉਹਨਾਂ ਨੂੰ ਆਦਤ ਬਣੀ ਹੋਈ ਹੁੰਦੀ ਹੈ ਜੀ
ਹਾਂਜੀ ਉਹਨਾਂ ਨੂੰ ਤਾਂ ਬਹੁਤ ਉਹ ਆਦਤ ਬਣੀ ਹੁੰਦੀ ਹੈ ਕਿਉਂ
ਹਾਂਜੀ, ਹਾਂ ਮਜਬੂਰੀ ਵੀ ਐ, ਉਹ ਆਦਤ ਵੀ ਬਣ ਜਾਂਦੀ ਹੈ ਕਿਉਂ ਆਪਾਂ ਠੰਡ ਚੋਂ ਨਿਕਲ ਕੇ ਜਦੋਂ ਧੁੱਪ ਚ ਜਾਂਨੇ ਆਂ ਹਾਂਜੀ ਹਾਂ
ਹ ਜਿਨਾਂ ਨੇ ਹੁਣ ਸਾਡੇ ਇੱਥੇ ਨਾਲ ਹੀ ਲੱਗ ਰਹੇ ਨੇ ਜੀਰੀ ਲਾਣਾ, ਤਿੰਨ ਚਾਰ ਦਿਨ ਹੋ ਗਏ ਲੱਗੇ ਹੋਏ ਐਂ ਲੱਗਦਾ ਵੀ ਇਹ ਕਿਵੇਂ ਤੁਰਦੇ ਨੇ, ਇੱਥੇ ਹੈਨਾ ਇੰਨੀ ਗਰਮੀ ਚ ਵੀ ਕਿਵੇਂ ਪੌਦ ਭਟਦੇ ਨੇਂ, ਕਿਵੇਂ ਜੀਰੀ ਲਗਾਉਂਦੇ ਨੇ।
ਹ ਹੋਰ ਜੀ ਹੋਰ ਥੱਲੋਂ ਕਿਉਂ ਪਾਣੀ ਕੱਤਾ ਹੁੰਦਾ ਜੀ, ਉੱਪਰੋਂ ਧੁੱਪ ਦਾ ਸੇਕ। ਖਾ ਔਖਾ ਤਾਂ ਬੋਤਾ ਈ ਏ।
ਹਾਂ, ਏ ਬਹੁਤ ਔਖਾ ਪਰ ਹੁਣ ਮਜਬੂਰੀਆਂ ਨੇ ਸਭ ਨੂੰ ਘਮਾ ਕੇ ਖਾਣਾ ਪੈਂਦਾ।
ਹਾਂਜੀ ਹਾਂ, ਹੁਣ ਸਰਦਾ ਨਈ ਜੀ ਵੀ ਘਰ ਦੀਆਂ ਮਜਬੂਰੀਆਂ, ਸਬਜ਼ੀਆਂ ਹਰੇਕ ਚੀਜ਼ ਦੀ ਮ
ਹਾਂਜੀ ਏਹੀ ਹੁੰਦਾ ਵੀ ਬਸ ਹੁਣ ਇੱਥੇ ਜੀਰੀ ਲਾਉਣ ਚ ਪੈਸਾ ਵੀ ਥੋੜ੍ਹਾ ਜਿਆ ਜਿਆਦਾ ਬਣ ਜਾ ਦਾਮ ਹਰ ਇੱਕ ਚੀਜ਼ ਨੂੰ ਵੀ ਦੇਖੋ ਏ ਰੇਟ ਬੋਤ ਨੇ, ਜੀਰੀ ਲਵਾਈ ਦਾ ਵੀ ਜੇ ਇੱਕ ਕੀ ਏ ਬੰਦਾ ਜੇ ਦੋ ਕਿਲੇ ਵੀ ਲਾਉਂਦੇ ਨੇ ਤਾਂ ਏ ਅੱਠ ਹਜ਼ਾਰ ਰਪਿਆ ਬਣ ਜਾਣਾ ਦਿਹਾੜੀ
ਹਾਂ, ਹਾਂਜੀ ਹਾਂ।
ਹਾਂ, ਇੰਨਾ ਉਂਝ ਕਿਸੇ ਚੀਜ਼ ਚ ਪੈਸਾ ਨੀਂ ਬਣਦਾ ਜੀ। ਬਸ ਇਹੀ ਦੀ ਕਰ ਕੀ ਹਨਾਂ! ਹਾਂ, ਅਗਲੇ ਨੂੰ ਏਂ ਹੁੰਦਾ ਵੀ ਚੱਲ ਚਾ
ਇਨ੍ਹਾਂ ਨੇ ਏਹੀ ਮੀਨਾਂ ਕੰਮ ਕਰਨਾ ਹੁੰਦਾ ਜੀ ਜ਼ਿਆਦਾ।
ਨਾ ਏ ਪੈਸੇ ਕੱਠੇ ਆਉਂਦੇ ਨੇ ਨਾਂ, ਅਗਲੇ ਆਂਦੇ ਵੀ ਅਰਥ ਲੱਗ ਜਾ ਕੋਈ ਚੀਜ਼ ਬਣਾਉਣੀ ਏ ਜੋ ਵੀ, ਹਨਾਂ।
ਹਾਂਜੀ ਹਾਂ।
ਬਣਾ ਲੈਂਦਾ ਵੀ ਐਂ ਹੁੰਦਾ ਵੀ, ਜਿਦਾਂ ਜੇ, ਕੋਈ ਵੱਖੋ-ਵੱਖ ਖਰੇਕੀ ਲੀ, ਜਿਵੇਂ ਦਿਹਾੜੀਆਂ ਤੇ ਜਾਂਦੇ ਓ ਤਾਂ ਟੁੱਟਮੇਂ ਪੈ ਜ ਆਉਂਦੇ ਨੀਂ ਕੋਈ ਅੱਜ ਆ ਗਿਆ, ਕੋਈ ਕਲ ਆ ਗਿਆ। ਇਕੱਠੇ ਆ ਜਾਂਦੇ ਨੇ ਸਾਰ ਵੇਖ, ਉਂਝ ਤੇ ਵੈਸੇ ਹੁੰਦਾ ਈ ਏ। ਬਿਹਾਰ ਸੇ ਵ ਬੋਤ ਬੰਦੇ ਆ ਰਹੇ ਨੇਂ ਇਸ ਵਾਰ
ਹਾਂਜੀ ਹਾ।
ਹਂ। ਇਸ ਵਾਰ ਕੈਂਦੇ, ਕੈਂਦੇ ਵੀ ਇਨ੍ਹਾਂ ਨੂੰ ਕੰਮ ਥੋੜਾ ਘੱਟ ਮਿਲਿਆ।
ਪਿੰਡਾਂ ਆਲਿਆਂ ਨੂੰ ਜੀ।
ਹਾਂਜੀ।
ਪਿੰਡਾਂ ਆਲੇ ਪਰ ਪ੍ਰਸ਼ਾਨ ਵੀ ਬੋਤ ਕਰਦੇ ਨੇ ਜੀ ਵੀ ਹਰੇਕ ਇਨ੍ਹਾਂ ਨੂੰ। ਤੋਂ ਲਗਾਉਂਦਾ ਕੋਈ ਨੀਂ ਹੈਗਾ।
ਆਂ। ਐ ਇਨ੍ਹਾਂ ਨੂੰ ਪਤਾ ਥੋੜ੍ਹੇ ਪੌਦ ਵੀ ਥੋੜ੍ਹੀ ਜੀ ਜ਼ਿਆਦਾ ਲਗਾਉਂਦੇ ਨੇ ਨਾ।
ਪਿੰਡ ਆਲੇ ਜੀ।
ਹਾਂਜੀ।
ਹਾਂਜੀ ਹਾਂ।
ਵੀ ਫੇਰ ਪੌਦ ਵੀ ਫੁੱਟ ਜਾਂਦੇ ਜਦੋਂ ਪਿੰਡਾਂ ਆਲੇ ਲਗਾ ਣੇ ਲੱਗ ਜਾਂਦੇ ਨਾਂ। ਅ ਬ ਆਹੋ ਬਿਹਾਰ ਵਾਲੇ ਥੋੜੇ ਘੱਟ ਪੌਧ ਲਾਉਂਦੇ ਨੇ।
ਹਾਂਜੀ ਹਾਂ। ਓਨਾਂ ਦਾ ਕਿੱਤਾ ਏਦਾਂ ਇੱਦਾਂ ਈ ਹੁੰਦਾ ਜੀ ਰੋਜ਼ ਦਾ ਈ।
ਤੇ ਓਨਾਂ ਨੂੰ ਓਹ ਰੂਟੀਨ ਬਣਿਆ ਹੋਇਆ ਹੁੰਦਾ ਓਨਾਂ ਦਾ। ਰੋਜ਼ ਕਰਦੇ ਨੇ, ਉਹਨਾਂ ਨੂੰ ਆਦਤ ਬਣੀ ਹੁੰਦੀ ਐ।
ਹਾਂਜੀ ਹਾਂ। ਓਨਾਂ ਦਾ ਕਿੱਤਾ ਐਹੀ ਐ ਈ।
ਹਾਂ ਏ ਆਪੋ-ਆਪਣਾ ਹਾਂ ਨਿੱਚ
ਇਹੀ ਕੀਤਾ ਓਨਾਂ ਵੀ ਏਹੀ ਕੀਤਾ ਓਨਾਂ ਦਾ।
ਹਾਂ ਏ ਤਾਂ ਹੈ ਈ ਐ।
ਹਾਂਜੀ ਤੇ ਏ ਪਰਸਾਨ ਬਹੁਤ ਕਰਦੇ ਨੇ ਜੀ ਪਿੰਡ ਆਲ਼ੇ
ਹਾਂ ਇਹ ਤਾਂ ਹੈਂ ਈ
ਇਹ ਤਾਂ ਜਮੀ ਨੀ ਸਾਹ ਲੈਣ ਦਿੰਦੇਂ।
ਹਾਂ।
ਕਈਆਂ ਦਾ ਆਪਾਂ ਨੂੰ ਪਤਾ ਨੀ ਲੱਗਦਾ ਜੀ, ਤੜਕੇ ਕੇਨਾ ਸਵਾਦ ਚਾਹ ਕਰ ਕੇ ਦੇ ਦੇਨੇ ਆ।
ਹਾਂ- ਹਾਂ ਏ ਇਹ ਚਾਹ ਵੀ ਘੱਟ ਪੀਂਦੇ ਨੇ ਥੋੜੀ, ਬਹੁਤ ਫਰਕ ਏ ਵੀ ਗੱਲ ਦਾ ਹਨਾ
ਪਿੰਡ ਆਲੇ ਤਾ ਲਗਾਲ ਹਾਂਜੀ ਪਿੰਡ ਆਲੇ ਤਾਂ ਲਗਾ ਲੇਨੇ ਆ, ਆਪਾਂ ਪਤੀਲਿਆਂ ਦੇ ਪਤੀਲੇ ਆਪਾਂ ਨੂੰ ਬਾਲਣੇ ਪੈਂਦੇ ਆ, ਫੇਰ ਵੀ ਕਈਆਂ ਇਹਦੇ ਚ ਪੱਤੀ ਘੱਟ ਐ, ਇਹਦੇ 'ਚ ਮਿੱਠਾ ਘੱਟ ਐ ਇਹਦੇ 'ਚ ਦੁੱਧ ਨੀ ਪਾਇਆ।
ਕੁੱਛ ਆਪਾਂ ਹੁਣ ਥੋੜਾਂ ਕੰਮ ਨੀਂ ਕਰਦੇ, ਆਪਾਂ ਥੋੜੀ ਪੱਤੀ ਵੀ ਘੱਟ ਪੀਂਨੇ ਆ, ਆਪਾਂ ਮਿੱਠਾ ਵੀ ਘੱਟ ਪੀਂਨੇ ਆ।
ਹਾਂਜੀ ਹਾਂ ਹਾਂਜੀ।
ਹੈ ਪਰਹੇਜ ਵੀ ਰੱਖਣ ਦਾ ਆਤ ਬਣੀ ਹੋਈ ਹੁੰਦੀ ਏਂ, ਕੰਮ ਕਰਨ ਵਾਲੇ ਨੂੰ ਤਾਂ ਸਾਰਾ ਕੁੱਛ ਹਜ਼ਮ ਹੋ ਜਾਂਦਾ।
ਇਹ ਤਾਂ ਹੈ ਜੀ।
ਹਾਂ ਉਹਨਾਂ ਨੂੰ ਤਾਂ ਕਿਉਂ ਆਤ ਪਈ ਹੁੰਦੀ ਆ ਸਭ ਕੁੱਛ ਏਂ ਕੰਮ ਜਦੋਂ ਕਰਦੇ ਨੇ, ਆਪੀ ਭਚੀ ਹ ਹਜ਼ਮ ਹੋਈ ਜਾਂਦਾ, ਜਦੋਂ ਆਪਾਂ ਕੰਮ ਕਰੀਏ ਆਪਣੇ ਵੀ ਸਾਰਾ ਕੁੱਛ ਹਜ਼ਮ ਹੋ ਜਾਂਦਾ।
ਹਾਂਜੀ ਹਾਂ ਇਹ ਤਾਂ ਹੈ ਜੀ ਆਪਾਂ ਤੋਂ ਤਾ ਘਰੇ ਹੀ ਨੀ ਬਣਦੇ ਜੀ, ਘਰ ਈ ਦਮ ਲੈ- ਲੈ ਕਰਦੇ ਆ।
ਹਾਂਜੀ ਬਹਿ ਕੇ ਰੋਟੀ ਖਾ ਲਈ, ਜੋ ਮਰਜ਼ੀ ਬਸ ਆਪਾਂ ਤਾਂ ਇਹੀ ਇਹਨਾਂ ਚ ਹੀ ਅੱਕ ਜਾਣੇ ਕੰਮਾਂ ਚ
ਹਾਂਜੀ ਹਾਂ ਏ ਵੀ ਐ ਹੋ ਜਾਦਾ ਵੀ ਕਦ ਕ ਨਿਬੜਨਾ ਏ ਜੀ।
ਹਾਂਜੀ ਆਪਾਂ ਥੋੜੇ ਸੋਹਲ ਹੋ ਰਹੇ ਆ ਨਾ, ਇਹੀ ਆ ਬਸ ਖਾਲਿਆ ਪਕਾ ਲਿਆ ਵੀ ਇਹੀ ਕੰਮ ਕਰਨੇ ਨੇ ਅ ਏ
ਇਹ ਤਾਂ ਗੱਲ ਠੀਕ ਆ ਜੀ ਸੁਹਾਡੀ, ਤੇ ਅੱਗੇ ਵੀ ਤਾਂ ਆਪਾਂ ਖੇਤਾਂ ਵਿੱਚ ਜਾਇਆ ਕਰਦੇ ਜੀ, ਅੱਗੇ ਕੋਈ ਵੀ ਇੰਨੀ ਗਰਮੀ ਆਉਂਦੀ
ਹਾਂ ਏਂ, ਪਤਾ ਉਹੀ ਆਤ ਬਣੀ ਹੋਈ ਹੁੰਦੀ ਸੀ।
ਜੀ ਹੁਣ ਈ ਜ਼ਿਆਦੇ ਦਿੱਕਤ ਆ ਰਹੀ ਐ ਇਹ ਧੁੱਪ ਨਾਲੋਂ
ਚਲੋ ਠੀਕ ਹੈ ਜੀ ਓਕੇ ਬਾਏ।
ਤੇ ਠੀਕ ਹੈ ਜੀ ਬਾਏ।